ਹਾਂਜੀ, ਸਾ ਸ੍ਰੀ ਕਾਲ ਜੀ।
ਸਤ ਸ਼੍ਰੀ ਕਾਲ।
ਕੀ ਹਾਲ ਚਾਲ ਏ?
ਵਧੀਆ-ਵਧੀਆ, ਤੁਸੀਂ ਦੱਸੋ?
ਬਸ ਨਾਸ਼ਤਾ ਪਾਣੀ ਕਾਰਕੇ ਬੱਚਿਆਂ ਨੂੰ ਭੇਜ ਕੇ, ਆਰਾਮ ਕਰ ਰੇਆ।
ਸਹੀ ਹੈ, ਵਧੀਆ। ਤੇ ਤੁਸੀਂ ਖੁਦ ਬਣਾਯੈ ਸਾਰਾ ਕੁਛ?
ਤੁਹਾਡੀ ਆਵਾਜ਼ ਨਹੀਂ ਆ ਰਹੀ।
ਮੈਂ ਕੈ ਰੀ ਆਂ ਨਾਸ਼ਤੇ ਚ ਕੀ ਬਣਾਯੈ, ਫਿਰ ਤੁਸੀਂ?
ਨਾਸ਼ਤੇ ਚ ਰਾਤ ਦੀ ਦਾਲ ਬਚੀ ਸੀ। ਔਦਾ ਆਟਾ ਗੁੰਨਿਆ, ਹਰੀਆਂ ਮਿਰਚਾਂ ਕੱਦੂਕਸ ਕੀਤੀਐਂ। ਪਿਆਜ ਇੱਕ ਕੱਦੂਕਸ ਕੀਤਾ, ਓਹਦੇ ਵਿੱਚ ਕਾਲੀ ਮਿਰਚ, ਲਾਲ ਮਿਰਚ, ਸਫੇਦ ਨਮਕ। ਔਰ, ਹਿੰਗ ਪਾਈ। ਤੇ ਮੱਖਣ ਦੇ ਨਾਲ ਅਸੀਂ ਪਰੋਂਂਠੇ ਖਾਧੇ।ਹਾਂ, ਨਾਲ ਚਾਹ ਬਣਾਈ।
ਅੱਛਾ।
ਬੌਤ ਦਿਨ ਹੋ ਗਏ ਸੀ, ਮਿੱਸੀ ਰੋਟੀ ਨਹੀਂ ਬਣਾਈ ਸੀ।ਮੈਂ ਕਿਆ ਚਲੋ ਅੱਜ ਦਾਲ ਦੀ ਰੋਟੀ ਬਣਾਈਏ।
ਨਹੀਂ ਵਧੀਆ, ਤਾਂ
ਔਰ ਤੁਸੀਂ ਕੀ ਬਣਾਯੈ?
ਬਸ ਮੈਂ ਮੰਮੀ ਨੂੰ ਕਿਹਾ ਸੀ, ਰਾਜਮਾਂ ਬਣਾਓ ਤੇ ਰਾਜਮਾਂ ਬਣਾਏ ਨੇ। ਦੇਖੋ ਚੀਟੀਆਂ ਲੱਗਦੀਆਂ ਪਈਆਂ ਨੇ ਰਾਜ਼ਮਾਂ ਨੂੰ।
ਅੱਛਾ।
ਹੂੰ, ਤੇ ਨਾਸ਼ਤਾ ਕਰਨ ਦਾ ਮਨ ਨੀ ਸੀ, ਚਾਹ ਬਿਸਕਿਟ ਖਾ ਲੇ। ਤੇ ਮੈਂ ਸਾਮਣੀ ਤਰਬੂਜ਼ ਲੇ ਕਰ ਆਈ ਦੀ ਸੀ। ਤੇ ਓਹ ਖਾਯਾ।
ਅੱਛਾ।
ਹੂੰ।
ਮੈਂ ਆਪ ਤਰਬੋਜ਼ ਬੜੇ ਦਿਨ ਦਾ ਲਿਆਂਦਾ ਸੀ, ਭੁੱਲ ਗਈ। ਤੇ ਮੈਂ ਫਰਿੱਜ ਖੋਲਿਆ। ਤੇ ਮੈਂ ਤਰਬੂਜ਼ ਕੱਢਿਆ ਵਿੱਚੋਂ, ਮੈਂ ਕਿਹਾ ਚੱਲ ਜੂਸ ਬਣਾ ਕੇ ਪੀਏ। ਮੈਂ ਪਤਾ ਕੀ ਕਰਦੀ ਆਂ, ਬੱਚੇ ਜੇ ਖਾ ਲੈਂਦੇ ਨੇ ਔਨਾਂ ਨੂੰ ਕੱਟ ਕੇ ਦੇਵੋ ਛੋਟ ਟੇ ਵੱਡੇ ਜੇੜੇ ਬੱਚੇ ਨਹੀਂ ਖਾਂਦੇ। ਤੇ ਮੈਂ ਮਿਕਸੀ ਦੇ ਵਿੱਚ ਪਾੱਣੀ ਆਂ। ਤੇ ਗ੍ਰਾਇੰਡ ਕਰਕੇ ਓਨਾਂ ਨੂੰ ਜੂਸ ਬਣਾ ਕੇ ਪੀ ਲੈਂਨੇ ਆਂ। ਓ ਖੁਸ਼ ਹੋ ਕੇ ਜੂਸ ਪੀਂਦੇ ਨੇ।
ਹਾਂ ਐ ਤਾਂ ਹੈ।
ਪਰ ਮੈਨੂੰ ਵੀ ਬੜਾ ਅੱਛਾ ਲੱਗਦਾ ਐ। ਖਾਣ ਨਾਲੋਂ ਜੂਸ ਬਣਾ ਲਓ ਵਧੀਆ।
ਹਾਂ ਏ ਤੇ ਹੈ।
ਪਰ ਮੈਨੂੰ ਹੁਣ ਥੋੜੇ ਜਿਹੇ ਨਾ ਡਰ ਲੱਗਣ ਲੱਗਿਆ ਕਹਿੰਦੇ ਨਾ ਏਨਾਂ ਨੂੰ ਟੀਕਾ ਲਗਾਂਦੇ ਨੇ।ਬੇਟੇ ਤੁਹਾਡੀ ਆਵਾਜ਼ ਅ ਨੀ ਆ ਰੀ।
ਜਾਦਾ ਓ ਨਾਂ ਲਓ ਨਾ ਤੁਸੀ।
ਅੱਛਾ।ਮੈਂ ਲੈਆਇ ਸੀ ਨਾ ਓਦੋਂ ਲੈ ਪਏ ਨਈ ਨਈ ਵੱਡੇ-ਵੱਡੇ ਨੀ ਛੋਟੇ-ਛੋਟੇ ਲਿਆਏ ਆਂ ਤੇ ਛੋਟੇ ਦੇ ਵਿੱਚ ਓਦੀ ਹਾਲਤ ਬਿਲਕੁਲ ਤਰਬੂਜ ਠੀਕ ਹੈ ਬਾਹਰੋਂ ਦੀ ਸ਼ਕਲ ਚੇਂਜ ਹੋਗਈ ਕਿਉਂਕਿ ਮੈਂ ਇੱਕਦਮ ਡਾਰਕ ਲੈ ਆ ਕੇ ਨਾ ਚੀਜ਼ ਨੀ ਖਾਂਦੀ ਮੈਂ ਓਸ ਚੀਜ਼ ਨੂੰ ਪਹਿਲੇ ਪਾਣੀ ਚ ਪਾ ਦੇਨੀ ਆਂ ਸਾਰੀ ਰਾਤ ਪਾਣੀ ਬਦਲਦੀ ਰਹਿੰਨੀ ਆਂ ਪਾਣੀ ਬਦਲ ਬਦਲ ਕੇ ਫੇਰ ਓਨੂੰ ਫਰਿੱਜ ਚ ਰੱਖ ਦਿੰਨੇ ਆਂ। ਚਾਹੇ ਅੰਬ ਹੋਣ ਜਾਂ ਕੁਛ ਹੋਵੇ ਅਸੀਂ ਓਨੁ ਰੱਖ ਕੇ ਫਿਰ ਦੋ ਦਿਨ ਬਾਦ ਅਸੀ ਓਨੁ ਖਾਂਨੇ ਆਂ। ਮੈਨੂੰ ਫਰਿਜ ਤੋਂ ਕੱਢਿਆ ਐ ਹੈ ਤੇ ਬੋਤ ਅੱਛਾ। ਬਾਰ ਓਹਦੀ ਸ਼ਕਲ ਐਨ ਚੇਂਜ ਹੋ ਗਈ ਮੈਂ ਕਿਹਾ ਦੇਖੋ ਇਸਨੂੰ ਚ ਬੋਤ ਜਾਦਾ ਦਵਾਈ ਪਈ ਹੋਈ ਏ।
ਹਾਂ ਐ ਤਾਂ ਹੈ।
ਹੈਨਾ, ਕਿਉਂਕਿ ਬਾਰ ਓਦੀ ਚਮੜੀ ਏੰਝ ਹੋ ਰੀ ਏ ਜਿਸ ਤਰਾਂ ਪ
ਪਰ ਤੁਸੀ ਫਰਿੱਚ ਰੱਖਤਾ ਨਾ ਓਨੂੰ, ਫਰਿੱਜ ਚ ਨੀ ਰੱਖਦੇ ਮੈਂ ਤੇ ਬਾਰ ਰੱਖਦੀ ਆਂ। ਫਰਿਚ ਰੱਖਣ ਨਾਲ ਨ ਤਰਬੂਜ ਦੀ ਮਿਠਾਸ ਘੱਟ ਹੋ ਜਾਂਦੀ ਐ।
ਨਈ-ਨਈ।
ਮੈਂ ਕੀ ਕਰਦੀ ਹਾਂ ਮੈਂ ਫਰਿੱਜ ਚ ਨੀ ਰੱਖਦੀ, ਫਰਿੱਜ ਚ ਮਿਠਾਸ ਘੱਟ ਹੋ ਜਾਂਦੀ ਐ, ਮੈਂ ਬਾਰ ਹੀ ਰੱਖਦੀ ਆਂ ਸਿਰਫ਼ ਪਾਣੀ ਚ ਪਾ ਕੇ ਰੱਖ ਦਿੰਦੀ ਹਾਂ ਬਾਰ। ਇੱਕ ਦਿਨ, ਓਦੇ ਬਾਦ ਤੁਸੀ ਜਦੋਂ ਮਰਜੀ ਖਾਨਾ ਐ ਖਾਓ ਤੇ ਪਾਨੀ ਚ ਪੈ ਗਿਆ ਨਾ, ਮੈਂ ਤੇ ਐਸੇ ਈ ਕਰਦੀ ਆਂ।
ਨਈ ਬੇਟੇ ਕਈ ਵਾਰ ਨਾ ਖ਼ਰਾਬ ਹੋ ਜਾਂਦਾ ਐ, ਇੱਕ ਵਾਰ ਪਿਆ ਰਿਆ ਸੀ ਬਾਰ ਈ ਤੇ ਖ਼ਰਾਬ ਹੋ ਗਿਆ ਸੀ ਤੇ ਮੈਂ ਹੁਨ ਨਾ ਚੁੱਪ
ਮੈਂ ਤੇ ਕਦੀ ਵੀ ਕੱਟ ਕੇ ਨੀ ਲਿਆਂਦੀ। ਹੂੰ, ਮੈਂ ਭਾਈ ਨੂੰ ਬੋਲ ਦਿੰਦੀ ਮੈਂ ਕਿਹਾ ਕੱਟ ਕੇ ਨੀ ਦੇਨਾ।
ਹਾਂ ਅਸੀ ਵੀ ਨੀ ਲੈਂਦੇ, ਮੈਂ ਤੇ ਬੋਤ ਵਹਿਮੀ ਆਂ। ਮੈਂ ਫੇਰ ਓਹ ਖ਼ਰਾਬ ਕੱਟਿਆ ਤੇ ਓ ਜਿਸਰਾਂ ਵਿੱਚੋਂ ਗਲਿਆ ਹੋਇਆ ਸੀ, ਮੈਂ ਚੁੱਕ ਕੇ ਬਾਰ ਮਾਰਿਆ। ਹੁਨ ਮੈਂ ਖਰਬੂਜੇ ਵੀ ਵਿੱਚ ਰੱਖ ਦਿੰਨੀ ਆਂ। ਓਸ ਦਿਨ ਖਰਬੂਜੇਆਂ ਨੂੰ ਮਿਕਸੀ ਚ ਖਰਬੂਜੇ ਫਿਰ ਮਿਕਸੀ ਚ ਗ੍ਰਾਇੰਡ ਕਰਕੇ ਔਦਾ ਵੀ ਜੂਸ ਬਣਾ ਕੇ ਪੀਲੇ।
ਹੂੰ।
ਤੇ ਓਦੇ ਬੀਜ ਵੇਸਟ ਨੀ ਜਾਂਦੇ, ਅੱਛੇ ਓਦੇ ਮਗਜ਼ ਔਦੀ ਸਭ ਕੋ ਗਿਰੀਆਂ ਸ਼ਿਰੀਆਂ ਨਿਕਲ ਜਾਂਦੀਆਂ। ਕਯੋਂ ਵਿੱਚੋਂ ਜਦੋਂ ਬੀਜ ਹੁੰਦੇ ਨੇ ਨਾ, ਔਨਾਂ ਨੇ ਵਿੱਚੋਂ ਕੱਢ ਕੇ ਮੈਂ ਔਦਾ ਵੀ ਜੂਸ ਬਨਾ ਲੈਂਨੀ ਆਂ।
ਹਾਂ ਤੇ ਅਸੀਂ ਐਵੇਂ ਈ ਕਰਹੀਦੇ ਨਾ ਫਿਰ ਔਦਾ ਜੂਸ, ਐਵੇਂ ਈ ਤੇ ਹੁੰਦਾ ਕਿਉਂਕਿ ਅੰਦਰ ਵਿੱਚ ਵੀ ਔਦੇ ਬੀਜ ਹੁੰਦੇ ਨੇ, ਸਾਰੇ ਫਾਇਦੇਮੰਦ ਹੁੰਦੇ ਨੇ।
ਹਾਂ।
ਉਹ ਵੀ ਪਿਸ ਜਾਂਦੇ ਨੇ ਵਿੱਚ ਨਾਲ ਉਹਨੂੰ ਤੁਸੀਂ ਛਾਨ ਲੋ। ਕਿਉਂਕਿ ਵਰਨਾ ਉਹਦਾ ਉਹ ਆਏਗਾ ਕੀ ਕਹਿੰਦੇ ਆ? ਤੁਹਾਡਾ ਉਹਦਾ ਕੀ ਕਹਿੰਦੇ ਆ ਛਿਲਕੇ ਆਨੰਗੇ ਵਰਨਾ ਮੂੰਹ ਚ।
ਹਾਂ ਨਹੀਂ-ਨਹੀਂ ਛਾਨ ਕੇ ਪੀਵੀ ਦਾ ਐ ਕਿਉਂਕਿ ਫੇਰ ਉਹ ਛਿਲਕੇ ਨ ਨਿਕਲ ਜਾਂਦੇ ਇੱਕ ਤਾਕਤ ਆ ਗਈ, ਪਰ ਬੀਜ ਵੇਸਟ ਵੀ ਨੀ ਗਏ ਕਿਉਂਕਿ ਪਹਿਲੇ ਤਰਬੂਜੀਆਂ ਚ ਔਰ ਤਰਬੂਜ ਚ ਬੜੇ-ਬੜੇ ਵੱਡੇ ਬੀਜ ਹੁੰਦੇ ਸੀ। ਮੂੰਹ ਨਾਲ ਫੜੀ ਜਾਵੇ ਤੋੜ ਕੇ ਖਾ ਲਈ ਬਸ। ਤੇ ਹੁਨ ਜਿਹੜੇ ਬੀਜ ਨੇ, ਬੜੇ ਛੋਟੇ-ਛੋਟੇ ਨੇ।
ਹੂੰ-ਹੂੰ।
ਤੇ ਫਿਰ ਖਾ ਖਾਈਏ ਕਿਸ ਤਰ੍ਹਾਂ ਮਜ਼ਾ ਹੀ ਨਹੀਂ ਆਂਦਾ ਇਹ ਤਾਂ ਬੜਾ ਵਧੀਆ ਕੰਮ ਦੱਸਿਆ ਕਿਸੇ ਨੇ, ਬਸ ਵਿੱਚੋਂ ਗੁੱਦਾ ਕੱਢੋ, ਚੀਨੀ ਪਾਓ ਤੇ ਮਿਕਸੀ ਚ ਗ੍ਰਾਇੰਡ ਕਰਕੇ ਪੀ ਲਓ।
ਹੂੰ, ਚੀਨੀ ਪਾਓਗੇ ਮੈਂ ਤਾਂ ਚੀਨੀ ਜ਼ਿਆਦਾ ਅਵੋਇਡ ਕਰਦੀ ਆਂ, ਮੈਂ ਨੀ ਪਾਂਦੀ ਚੀਨੀ ਹਾਂ।
ਅੱਛਾ।
ਮੈਂ ਤਰਬੂਜ਼ ਦੇ ਜੂਸ ਵਿੱਚ ਅਗਰ ਲੱਗੇ ਤਾਂ ਪਾਂਦੀ ਆਂ ਚੀਨੀ, ਵਰਨਾ ਮੈਂ ਪਾਂਦੀ ਨੀ।
ਨਹੀਂ ਮੈਂ ਤਾਂ ਚੀਨੀ, ਹੋਵੇ ਚਾਹੇ ਨਾ ਹੋਵੇ ਮੈਂ ਤਾਂ ਚੀਨੀ ਪਾਨੇ ਆ। ਤੇ ਬਰਫ਼ ਪਾਦੇ ਹਾਂ। ਤੇ ਪੀ ਲਈ ਦਾ
ਹਾਂ। ਨਾਲ ਵਿੱਚ ਤਰਬੂਜ ਦੇ ਜੂਸ ਨਾਲ ਵਿੱਚ ਦੋ ਪੁਦੀਨੇ ਦੇ ਪੱਤੇ ਪਾ ਦੋ। ਬੜਾ ਸਵਾਦ ਲੱਗਦਾ ਹੈ। ਹਾਂ, ਕਾਲਾ ਨਮਕ ਔਰ ਪੁਦੀਨੇ ਦੇ ਪੱਤੇ ਹੈ।
ਅੱਛਾ, ਨਹੀਂ ਕਾਲਾ ਨਮਕ ਤੇ ਪਾਉਂਦੇ ਆ। ਕਾਲਾ ਨਮਕ ਚ ਚੀਨੀ ਪੁਦੀਨੇ ਦਾ ਨੀ ਹੈਗਾ। ਪੁਦੀਨਾ
ਹੂੰ, ਦੋ ਪੁਦੀਨੇ ਦੇ ਪੱਤੇ ਪਾ ਦੋ ਜ਼ਿਆਦਾ ਨੀ।
ਹਾਂ,
ਥੋੜੇ ਸੀ ਪਾ ਦੋ, ਉਹਦੇ ਨਾਲ ਨਾ ਖੁਸ਼ਬੂ ਰ ਟੇਸਟ ਆ ਜਾਂਦਾ। ਇੱਕਦਮ ਫਰੈਸ਼ ਫਰੈਸ਼ ਲੱਗਦਾ ਹੈ।
ਹੂੰ,
ਉਹੀ ਨਾ ਹੋਰ ਦੱਸੋ? ਬਸ ਮੈਂ ਵੀ ਹੁਨੇ, ਮੰਮੀ ਨੂੰ ਕਿਹਾ ਸੀ।
ਇੰਨੀ ਜਲਦੀ ਬਣਾ ਵੀ ਲੈ ਤੇ ਤੁਸੀਂ ਬਣਾਣੇ ਨਹੀਂ ਸੀ। ਮੈਨੂੰ ਕ ਕਰਦੀ ਮੈਂ ਬਣਾਦੀ।
ਕੋਈ ਗੱਲ ਨੀ।
ਕੋਈ ਗੱਲ ਨੀ ਕੀ ਹੈ।
ਮੈਂ ਉਹ ਬਣਾਈ ਸੀ। ਉੱਥੇ ਨਾ, ਕਈ ਵਾਰ ਕੀ ਹੁੰਦਾ। ਮੇਰੇ ਪੀਜੀ ਚ ਉਹ ਬਣਦਾ ਐ। ਅਹ ਕੀ ਕਹਿੰਦੇ ਆ। ਅਹ, ਕੁਛ ਅਜੀਬ ਜੀ ਸਬਜ਼ੀਆਂ ਬਣਾ ਦਿੰਦੇ ਨੇ। ਟਿੰਡੇ ਬਣਾ ਦਿੰਦੇ ਨੇ। ਟੀਡੇ ਨੀ ਪਸੰਦ। ਤੇ ਮੈਂ ਮੰਮੀ ਨੂੰ ਕਿਹਾ ਸੀ। ਮੈਂ ਆਪਣੇ ਲਈ ਨਾ ਦਾਲ ਬਣਾ ਕੇ ਲੈਜਾਵਾਂਗੀ। ਸੁੱਕਾ ਪਾਊਡਰ ਦਾਲ ਦਾ। ਮੈਂ ਕੀ ਕੀਤਾ। ਹਾਂ, ਅਰੇ ਫੇਰ ਉਹ ਆਪਣਾ ਜ਼ਮਾਨ ਹੋਏ ਤੇ ਬੰਦਾ ਬਣਾ ਲੈਂਦਾ ਹੈ ਨਾ। ਤੇ ਮੈਂ ਕੀ ਕੀਤਾ। ਮੈਂ, ਕੱਲ ਦੁਪਹਿਰੇ ਅਰੜ ਦੀ ਦਾਲ ਨੂੰ ਅੱਛੇ ਤਰੀਕੇ ਨਾਲ ਧੋ ਕੇ ਧੁੱਪੇ ਸੁਖਾ ਲਿਆ।
ਅੱਛਾ!
ਹਾਂ। ਸੁਕਾ ਕੇ ਇੱਕਦਮ ਕੁਰਕੁਰੀ ਕਰ ਲਈ ਇੱਕਦਮ ਅੱਛੇ ਤਰੀਕੇ ਨਾਲ ਧੋਲੋ ਉਹਨੂੰ ਦਾਲ ਨੂੰ ਪਹਿਲੇ ਔਰ ਧੋ ਕੇ ਉਹਨੂੰ ਬਾਹਰ ਧੁੱਪੇ ਸੁਖਾ ਲੋ। ਸੁਖਾ ਕੇ, ਫੇਰ ਮੈਂ ਹੁਣੇ ਕੀ ਕੀਤਾ। ਤਾਂ ਅੱਜ ਕੜਾਹੀ ਚ ਸਾਰੀ ਦਾਲ ਭੁੰਨ ਲਈ, ਹਲਕੀ ਹਲਕੀ ਸੀ, ਭੁੰਨ ਕੇ ਉਹਨੂੰ ਵਾਪਿਸ ਮਿਕਸੀ ਚ ਕਰਕੇ ਗ੍ਰਾਇੰਡ ਕਰ ਲਿਆ। ਪਾਊਡਰ ਬਣਾ ਲਿਆ ਦਾਲ ਦਾ। ਅਰ ਦਾਲ ਦਾ ਪਾਊਡਰ ਬਣ ਗਿਆ। ਇੱਕ ਕੜਾਹੀ ਚ ਥੋੜਾ ਸਾ ਸਰਸੋਂ ਦਾਨਾ ਡਾਲਿਆ। ਔਰ, ਜੀਰਾ ਡਾਲਿਆ। ਸਰਸੋਂ ਦਾਣਾ ਡਾਲਿਆ। ਨਮਕ, ਹਲਦੀ, ਮਿਰਚ ਡਾਲ ਕੇ, ਉਹ ਦਾਲ ਦਾ ਪਾਊਡਰ ਡਾਲਤਾ ਔਰ ਉਹਨੂੰ ਅੱਛੇ ਤਰੀਕੇ ਨਾਲ ਭੁੰਨ ਲਿਆ। ਹੁਣ ਉਹ ਮੇਰਾ ਦਾਲ ਦਾ ਪਾਊਡਰ ਤਿਆਰ ਹੋ ਗਿਆ। ਹੁਣ, ਜਦੋਂ ਮੈਨੂੰ ਬਣਾਨਣੀ ਹੋਏਗੀ ਨਾ ਜਦੋਂ ਮਨ ਨੀ ਕੀਤਾ। ਉਹਨਾਂ ਨੇ ਕੁਛ ਅਜੀਬ ਜਿਹੀ ਸਬਜ਼ੀ ਬਣਾਈ।
ਤੇ ਤੁਸੀਂ ਬੇਟਾ ਪੈਸਾ ਦੇ, ਤੁਸੀਂ ਪੈਸੇ ਦਿੰਦੇ ਹੋਗੇ ਉਹਨੂੰ
ਹਾਂ,
ਤੇ ਤੁਸੀਂ ਆਪ ਹੀ ਬਣਾ ਲਿਆ ਕਰੋ।
ਹਾਂ, ਇਹ ਤੇ ਹੈ। ਪਰ ਇਹ ਵੀ ਹੈ ਨਾ ਕਿ ਮੇਰੇ ਕੋਲ ਟਾਈਮ ਨੀ ਹੁੰਦਾ ਨਾ। ਕਦੀ ਤੇ ਉਹ ਕਦੀ -ਕਦੀ ਐਸੇ ਟਿੰਡੇ -ਟੂੰਡੇ ਬਣਾ ਦਿੰਦੇ ਨੇ। ਵੈਸੇ ਤਾਂ ਸੁਵਾਦ ਹੀ ਸਬਜ਼ੀ ਬਣਾਉਂਦੇ ਨੇ।
ਅੱਛਾ। ਕਿਉਂਕਿ ਮੇਰਾ ਬੇਟਾ ਵੀ ਲੈਂਦਾ ਸੀ ਨਾ, ਲੰਚ ਲੈਂਦਾ ਸੀ। ਤੇ ਅਹ ਸ਼ਨੀ, ਕਈ ਦਿਨ ਵਾਰ ਨਾ ਉਹਨੂੰ ਸਮਾਨ ਪਸੰਦ ਨਹੀਂ ਆਉਂਦਾ ਸੀ। ਕਈ ਵਾਰ ਦਿਲ ਕਰਦਾ ਸੀ। ਬਾਜ਼ਾਰ ਖਾਣ ਦਾ ਤੇ ਉਹ ਐਸਾ ਕਿ ਉਹ ਕਿਸੇ ਜਾਨਵਰ ਨਹੀਂ ਪਾਸੇ ਕਿਸੇ ਨੂੰ ਦੇ ਵੀ ਨਹੀਂ ਸਕਦੇ। ਤ ਡਸਟਬਿਨ ਚ ਪਾਉਂਦੇ ਸੀ।
ਅੱਛਾ
ਤੇ ਹੁਣ ਉਹ ਕਹਿੰਦਾ ਮੈਂ ਕਿਹਾ ਤੂੰ ਕਰ ਬਣਾ ਲਿਆ ਕਰ ਕਹਿੰਦੇ ਟਾਈਮ ਨਹੀਂ ਮਿਲਦਾ ਫਿਰ ਹੁਣ ਉਸਨੇ ਕੀ ਕੀਤਾ ਵੇ ਉਹ ਡਾਇਰਕਟ ਹੀ ਹੁਣ ਉੱਥੋਂ ਲੈ ਆਉਂਦਾ ਜਿਸ ਦਿਨ ਨਹੀਂ ਰੋਟੀ ਖਾਣੀ ਹੁੰਦੀ ਉੱਥੋਂ ਬਾਜ਼ਾਰ ਖਾ ਲੈਂਦਾ ਕਹਿੰਦਾ ਹੁਣ ਮੈਂ ਜਿਸ ਦਿਨ ਲੈਣੀ ਹੁੰਦੀ ਮੈਂ ਲੈ ਆਂਦਾ ਮੇਰੇ ਤੇ ਪੈਸੇ ਬਚ ਰਹੇ ਨਹੀਂ ਤੇ ਉਹ ਐਤਵਾਰ ਨੂੰ ਦੇ ਦੇਣ ਸ਼ਨੀਵਾਰ ਨੂੰ ਖਾਣਾ ਦੇ ਜਾਂਦੇ ਇਤਵਾਰ ਨੂੰ ਉੱਥੇ ਖਾਣਾ ਨਹੀਂੀ ਦਿੰਦੇ
ਹਮ
ਖਾਣਾ ਨੀ ਦਿੰਦੇ ਫੇਰ ਤਵਾਰ ਬਾਹਰ ਖਾਣ ਜਾਂਦੇ ਨੇ ਫੇਰ ਉਹ ਪਿਆ ਹੁੰਦਾ ਵੇਸਟ ਹੋ ਜਾਂਦਾ ਸੋਮਵਾਰ ਤੱਕ ਚਲਾਉਣਾ ਹੋਵੇ ਚਲਾਓ ਚਲਾਓ ਹੁਣ ਉਹ ਕਹਿੰਦਾ ਮੈਂ ਹੁਣ ਦੇਖਾਂਗਾ ਮੇਰੇ ਕਿੰਨੇ ਪੈਸੇ ਬਚਦੇ ਨੇ ਕਿੰਨੇ ਨਹੀਂ ਕਿਉਂਕਿ ਕਦੀ ਦਿਲ ਕਰਦਾ ਪੀਜ਼ਾ ਖਾਣ ਤੇ ਕਦੀ ਕੋਈ ਚੀਜ਼ ਖਾਣ ਤੇ ਬਾਹਰੋਂ ਰੋਟੀ ਖਾ ਆਨਾ ਤੇ ਟਿਫਨ ਲੈ ਆਦਾ ਦੂਜੇ ਦਿਨ
ਨਹੀਂ ਸਹੀ ਹੈ
ਹਾਂ
ਬਾਕੀ ਮੈਂ ਤੇ ਉਹੀ ਦਾਲ ਦਾ ਪਾਊਡਰ ਹੈ ਉਹਦੇ ਨਾਲ ਕੀ ਹੋਏਗਾ ਕੀ ਕਹਿੰਦੇ ਆ ਤੁਸੀਂ ਉਹ ਕਰਲੋਗੇ ਨਾ ਅਹ ਜਿਵੇਂ ਤੁਹਾਡਾ ਮਨ ਕੀਤਾ ਘਿਓ ਪਾਇਆ ਕੜਾਹੀ ਦੇ ਅੰਦਰ ਕੜਾਈ ਦਿੰਦਾ ਛੋਟੇ ਛੋਟ ਪਿਆਜ਼ ਕਟ ਕੇ ਬਾਤੇ ਟਮਾਟਰ ਪਾਦੇੋ ਚਮਚ ਦਾਲ ਦਾ ਪਾਊਡਰ ਪਾ ਗਲਾਸ ਪਾਣੀ ਵ ਦੋ ਬਸ ਫਸਟ ਗਲਾਸ ਤੁਹਾਡਾ ਸਾਂਬਰ ਤਿਆਰ ਹੋ ਜਾਏਗਾ
ਅੱਛਾ। ਸਾਂਬਰ ਲਈ ਲੈ ਆ ਤੂੰ, ਅੱਛਾ। ਤਾਂ ਵੈਸੇ ਦਾਲ ਲੈ ਜਾਣੀ ਅਸੀਂ ਉਂਝੇ ਨਹੀਂ ਬਣਾ ਸਕਦੇ
ਕੁੱਕਰ ਨੀ ਹੈ ਫਿਰ ਉਹ ਕੁੂੱਕਰ ਚ ਸੀਟੀਆਂ ਲੱਗਣਗੀਆਂ ਉਹਨੂੰ ਟਾਈਮ ਲੱਗੇਗਾ ਬਣ ਗਿਆ ਇਹ ਤੇ ਪਾਊਡਰ ਬਣ ਗਿਆ ਨਾ ਹੁਣ ਜਦੋਂ ਮਨ ਕੀਤਾ ਕੜਾਈ ਚ ਤੁਸੀਂ ਆਪਣੇ ਮ ਕੜੀ ਪੱਤੇ ਲੈ ਲਏ ਸੀ ਮੰਮੀ ਜੀ ਨੀਚੇ ਕੜੀ ਪੱਤੇ ਲੱਗੇ ਨੇ ਨਾ ਬੜੇ ਸਾਰੇ ਘੜੀ ਬੱਤੇ ਲੈ ਕਰ ਸੁਖਾ ਲਏ ਉਹਨਾਂ ਨੂੰ ਤੇ ਹੁਣ ਬਸ ਉਹ ਕਰ ਲਿਆ ਪਾਊਡਰ ਬਣਾ ਲਿਆ ਹੁਣ ਜਦੋਂ ਬੰ ਮਨ ਕੀਤਾ ਸੀ ਕ ਗਲਾਸ ਪਾਣੀ ਪਾਓ ਕੜਾਹੀ ਚ ਔਰ ਪਾਊਡਰ ਪਾ ਦੋ
ਅੱਛਾ
ਹੂੰ
ਨਹੀਂ ਨਹੀਂ ਸ਼ਾਮੀ ਆਉਂਦੇ ਰਾਤੀ ਆਉਂਦੇ ਦਾਲ ਬਣਾ ਕੇ ਰੱਖ ਲੋਓ ਫਿਰ ਫੁਲਕਾ ਪਕਾਓ ਤੇ ਲੈ ਜਾਓ
ਹਾਂ ਇਹ ਵੀ ਹੈ ਪਰ ਫਿਰ ਰੋ ਇਨਾ ਟਾਈਮ ਨ ਹੈ ਤੇ ਦਸ ਮਿੰਟ ਦਾ ਕੰਮ ਹੈ ਰਾਤੀ ਅੱਠ ਵਜੇ ਆਉਂਦਿਆਂ ਥੱਕੇ ਹੋਏ
ਉਹ ਤੇ ਹੈਗਾ ਬੇਟਾ ਦਿਲ ਨ ਕਰ ਫੇਿਰ ਵੀ ਐਸਾ ਹੈ ਨਾ ਆਪਣੇ ਹਥ ਨਾਲ ਤੁਸੀਂ ਤਾਂ ਬਣਾ ਸਕਦੇ ਹੋ ਮੁੰਡੇ ਤੇ ਕੁਛ ਬਣਾਣੇ ਹੀ ਆਉਂਦੇ ਨੀ ਇਸ ਕਰਕੇ ਇਸ ਕਰਕੇ ਬਾਹਰ ਲਵਾਉਣਾ ਪੈਂਦਾ
ਹਾਂ ਆ ਤਾਂ ਹੈ
ਹੈ ਉਹ ਸਵੇਰੇ ਨਿਕਲ ਜਾਂਦਾ ਸਾਡੇ ਇੱਥੇ ਸੱਤ ਵਜੇ ਸਾਡੇ ਸੱਤ ਨਿਕਲ ਜਾਂਦਾ ਰਾਤੀ ਆਉਂਦਾ ਸੱਤ ਸੱਤ ਵਜੇ ਛੇ ਵਜੇ ਬਸ
ਮੇਰਾ ਵੀ ਤੇ ਆਈ ਹੈ ਮੈਂ ਸਵੇਰੇ ਸਾਢੇ ਨੌ ਨਿਕਲਦੀ ਹਾਂ ਉਹ ਸਾਡੇ ਅਡਕਾਰ ਆਦੀਆਂ
ਅੱਛਾ
ਹੂੰ
ਆ ਰੇ
ਚਲੋ ਫਿਰ।
ਅੱ ਟਾ ਜੀ, ਅੱਛਾ ਜੀ, ਸਤਿ ਸ੍ਰੀ ਕਾਲ। ਫੇਰ ਮਿਲਦੇ ਆ।
ਸਤਿ ਸ਼੍ਰੀ ਅਕਾਲ।
ਠੀਕ ਹੈ ਸਸ੍ਰੀ ਕਾਲ।